ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ
ਹੋਰ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਹੋ
ਹਾਂਜੀ ਵਧੀਆ ਵਧੀਆ
ਹੋਰ ਕੀ ਕਰ ਰਹੇ ਸੀ
ਕੁਛ ਨੀ ਬਸ ਬੈਠੇਦੇ ਸੀ ਫਰੀ ਸਾਹਿਬ ਬੋਲੋ ਤੁਸੀਂ
ਅੱਛਾ ਹੋਰ ਰੋ ਟੀ ਵਗੈਰਾ ਹੋ ਗਈ
ਹਾਂਜੀ ਹਾਂਜੀ ਹੁਣ ਇਹ ਖਾ ਕੇ ਆਖੇਿਆ
ਅੱਛਾ ਅੱਛਾ ਅੱਛਾ ਹੋਰ ਮੈਂ ਕਹਿਣਾ ਸੀ ਮੈਂ ਨਾ ਥੋੜੇ ਸੇ ਮਿਹਨਤ ਤੁਹਾਡੀ ਉਹ ਦੇਖੀ ਸੀ ਅਹ ਕੱਪੜੇ ਦੇਖੇ ਸੀ ਮੈਨੂੰ ਕੱਪੜੇ ਸੋਹਣੇ ਲੱਗੇ ਸੀ ਪਿਓਰ ਕੋਟਨ ਦੇ ਤੇ ਮੈਨੂੰ ਲੈਣੇ ਅਸੀਂ ਹੋਰ ਤੇ ਵੈਸੇ ਕੀਹ ਰੁਪਏ ਮਟਰ ਦਿੰਦੇ ਤੁਸੀਂ ਆਪੜ
ਹੈਂ ਅਲੱਗ ਅਲੱਗ ਰੇਟ ਹੁੰਦਾ ਉਹਦਾ ਕੱਪੜਿਆਂ ਦਾ ਜਿਸ ਤਰ੍ਹਾਂ ਕੋਈ ਸੱਤਰ ਰੁਪਏ ਮੀਟਰ ਹੋ ਗਿਆ ਕੋਈ ਨੱਬੇ ਰੁਪਏ ਮੀਟਰ ਹੁੰਦਾ ਹੈ ਕੋਈ ਅਸੀਿਰ ਵਵੇ ਹੁੰਦਾ ਹੈ, ਇਸ ਤਰ੍ਹਾਂ ਹੁੰਦਾ ਹੈ।
ਸੱਚੀ। ਤੇ ਵੈਸੇ ਜੋਰਜਟ ਵਗੈਰਾ ਵੀ ਰੱਖਦੇ ਹੋ ਕਿ?
ਨਹੀ, ਜੋਰਜਟ ਨਹੀਂ। ਕਾਟਨ ਰੱਖਦੇ ਹਾਂ ਅਸੀਂ ਜ਼ਿਆਦਾਤਰ। ਕਾਟਨ ਦੀ। ਪਿਓਰ ਕੋਟਨ ਹੁੰਦੀ ਹੈ, ਕੋਟਨ ਅੱ। ਅੱਛੀ ਵਾਲੀ ਹੁੰਦੀ ਹੈ। ਮਤਲਬ ਕਿ ਥੋੜ੍ਹੀ ਮਹਿੰਗੀ ਵਾਲੀ ਵੀ ਆਉ ਕਾਟਨ ਇੱਕ ਸੌ ਵੀਹ ਵਾਲੀ ਵੀ ਆ ਜਾਂਦੀ ਹੈ ਵਿੱਚ।
ਅੱਛਾ, ਵੈਸੇ ਸਹੀ ਵੈਸੇ ਸਹੀ ਕਿਹੜੀ ਰਹੇਗੀ?
ਸਭ ਅੱਛੀ ਹੁੰਦੀ ਆਪਣੀ-ਆਪਣੀ ਜਗ੍ਹਾ ਤੇ। ਕੋਈ ਖ਼ਰਾਬ ਨੀ ਹੁੰਦੀ। ਕੋਟਨ ਅੱਸੀ ਵਾਲੀ ਵੀ ਸਹੀ ਨਿਕਲਦੀ ਐ। ਪਣੇ ਦੇ ਉੱਤੇ ਫਰਕ ਹੋ ਜਾਂਦਾ ਹੈ ਹਨਾ ਥੋੜੀ ਮਹਿੰਗੀ ਹੋਏ ਤੇ ਫਿਰ ਉਹਦਾ ਪਨਾ ਵੱਡਾ ਹੁੰਦਾ ਹੈ।
ਅੱਛਾ ਤੇ ਸਟੋਕ ਹੈਗਾ ਤੁਹਾਡੇ ਕੋਲ ਫ? ਕੱਪੜਿਆਂ ਦਾ।
ਹਾਂ, ਥੋੜਾ ਬਹੁਤ ਹੈਗਾ ਪਿਆਦਾ।
ਅੱਛਾ ਨਵਾਂ ਸਟੋਕ ਕੱਢ ਆਏਗਾ ਮੈਨੂੰ ਤੁਸੀਂ ਇਹ? ਹੈ ਨਾ ਫਿਰ
ਅੱਛਾ, ਨਵਾਂ ਸਟੋਕ ਤੇ ਹਜੇ ਤੇ ਮੈਂ ਬਾਹਰ ਗਈ ਦੀ ਆ। ਕਿਧਰੇ ਥੋੜੇ ਟਾਈਮ ਬਾਅਦ ਆਏਗਾ ਨਵਾਂ ਸਟੋਕ।
ਅੱਛਾ ਫੇਿਰ ਮੈਂ ਤੁਹਾਦੇ ਚ ਕੱਲਾ ਮੰਗਾਵਾਂਗੀ ਕਿਉਂਕਿ ਮੈਂ ਤੇ ਲੈਣੇ ਆ ਮੇਰੇ ਨਾਲ ਮੇਰਾ ਫਰੈਂਡ ਸਰਕਲ ਹੈਗਾ ਨਾ ਉਹਨਾਂ ਨੇ?
ਅੱਛਾ, ਫੇਰ ਤੁਸੀਂ ਸੱਤ ਅੱਠ ਦਿਨ ਦਾ ਬਾਅਦ ਦਾ ਰੱਖਿਆ ਜੇ ਸੱਤ ਅੱਠ ਦਿਨ ਬਾਅਦ? ਆਇਆ ਜੇ ਫਿਰ ਲੈਣਾ ਹਨਾ।
ਠੀਕ ਹੈ, ਕਿਉਂਕਿ ਮੈਂ ਫਿਰ। ਨਾ, ਪੰਜ ਛੇ ਮੇਰੀਆਂ ਸਹੇਲੀਆਂ ਹੈਗੀਆਂ ਨੇ। ਉਹ ਵੀ ਮੰਗਦੀਆਂ ਪਈਆਂ ਸੀ। ਤੇ ਮੈਂ ਕਿਹਾ। ਤੁਸੀਂ ਨਾਲ ਹੀ ਚੱਲ ਫਿਰ ਲੈ ਲੈਣਾ, ਤੇ ਹੈਂਡ ਟੂ ਹੈਂਡ ਆਪਣੇ ਆਪਣੇ ਸਾਰੇ ਬਿੱਲ ਬਣਾ ਲੈਣ ਆ, ਤੇ ਆਪੇ ਤੁਹਾਨੂੰ ਪੇਮੈਂਟ ਕਰ ਦੇਣਗੀਆਂ, ਕਿਉਂਕਿ ਲਾਸਟ ਟਾਈਮ ਇਹਨਾਂ ਨੇ ਮੈਨੂੰ ਤੰਗ ਕਰਤਾ ਸੀ ਬੜਾ, ਪੈਮੈਂਟ ਦੇਣ ਵੇਲੇ। ਉਹ ਗੜਬੜ ਹੋ ਗਈ ਸੀ, ਹੁਣ ਇੰਨੇ ਸਾਰੇ ਸੂਟ ਲੈ ਗਏ ਸੀ ਇਕੱਠੇ ਤੇ ਮੈਨੂੰ ਸਮਝ ਨੀ ਆਈ ਕਿ ਕਿੱਦਾਂ ਕਿਹੜਾ ੱਦਾਂ ਕਿਹੜਾ ਹੈ ਤੇ ਮੈਂ ਕਿਹਾ ਆਪੇ ਨਾਲ ਚੱਲੋ ਤੇ ਆਪੇ ਲਵੋ ਤੇ ਆਪੇ ਪੇਮੈਂਟ ਕਰੋ ਫਿਰ
ਹਾਂਜੀ ਹਾਂਜੀ ਸਹੀ ਗੱਲ ਹੈ ਨਹੀਂ ਨਹੀਂ ਤੁਸੀਂ ਨਾਲ ਹੀ ਲੈਆ ਜੇ ਉਹਨਾਂ ਨੂੰ ਆਪ ਸੋਂ ਆਪਣੀ ਪਸੰਦ ਦਾ ਵੀ ਲੈ ਜਾਣਗੀਆਂ ਹੋਰ ਪੇਮੈਂਟ ਵੀ ਕਰਕੇ ਜਾਣਗੀਆਂ ਕਹਿ ਦਜੇ ਨਾ ਕਿ ਪੈਮੈਂਟ ਉਹ ਬਾਕੀ ਚ ਨੀ ਰੱਖਦੇ ਇਨਾ ਪਹਿਲਾਂ ਹੀ ਕਹਿ ਲਾਇਆ ਜੇ ਉਹਨਾਂ ਨੂੰ
ਹਾਂਜੀ ਹਾਂਜੀ ਨੀ ਨੀ ਤੇ ਮੈਂ ਕਹਿ ਦਾਂਗੀ ਤੇ ਹੋਰ ਅਲਟਰ ਵਗੈਰਾ ਵੀ ਕਰਵਾਉਣ ਦਾ ਕਹਿੰਦੀਆਂ ਪਈਆਂ ਸੀ ਤੇ ਤੁਸੀਂ ਵੈਸੇ ਕੋਟ ਸਡ ਵਗੈਰਾ ਜਿੱਦਾਂ ਅੱਜ ਕੱਲ ਚੱਲਦੇ ਪਏ ਨੇ ਸ਼ੋਟ ਕੁੜਤੀ ਹੋਰ ਨਾਲ ਖੁੱਲੇ ਖੁੱਲੇ ਪਜਾਮੇ ਜੇ ਉਹ ਏਦਾਂ ਉਹ ਕਰਕੇ ਸਿਚ ਚ ਕਰਦੋ ਫ
ਹਾਂ ਸਭ ਕਰ ਦਾਂਗੇ ਕਰੋਪ ਟੋਪ ਵਾਲੇ ਵੀ ਅੱਜ ਕੱਲ੍ਹ ਮੈਂ ਸੀ ਰਹੀ ਹਾਂ ਬੜੇ ਕਰੋ ਟੋਪ ਰ ਖੁਲਾ ਖੁੱਲਲਾ ਨੀਾ ੇ ਪਜਾਮਾ ਹਾਂ ਉਹ ਵੀ ਚੱਲਦੇ ਪਏ ਨੇ ਹੋਰ ਇੱਕ ਆਦਾ ਇੱਕ ਕੋਲਰ ਵਾਲਾ ਆਉਂਦਾ ਹੈ ਕੋਟਸੈਟ
ਹਾਂਜੀ ਹਾਂਜੀ
ਉਹ ਵੀ ਚੱਲਦਾ ਉਹਦੇ ਨਾਲ ਕਈ ਜਿੇ ਪੈਂਟ ਪਸੰਦ ਕਰਦੇ ਦੇ ਨੇ ਹਾਂ ਜ਼ਿਆਦਾਤਰ ਲੋਕ ਪੈਂਟ ਪਸੰਦ ਕਰਦੇ ਨੇ ਉਹਦੇ ਨਾਲ ਤੇ ਕਈ ਜਿਨੇ ਉਹ ਪਸੰਦ ਕਰਦੇ ਨੇ ਮਤਲਬ ਕਿ ਅਹ ਪਲਾਜ਼ੋ ਖੁਲਾ ਖੁ੍ਹਲਾ
ਅੱਛਾ ਅੱਛਾ ਹਾਂਜੀ ਬਸ ਗਰਮ ਗਮੀ ਹੈ ਨਾ ਅੱਛਾ ਹੋਈ ਗਰਮੀ ਹੈ ਨਾ ਤਾਂ ਖੁੱਲਲੇ ਖੁੱਲਲੇ ਅੱਛਾ ਚਲੋ ਤੇ ਉਹ ਤੇ ਤੁਹਾਡੇ ਕੋਲ ਸੈਂ ਪਵ ਹੋਣਗੇ ਸਟਿਚ ਕੀਤੇ ਹੋਏ ਥੋੜੇ ਸ ਤੇ ਬਸ ਫੇਰ ਇੱਕ ਕੰਮ ਕਰਾਂਗੇ ਆਵਾਂਗੇ ਨਾ ਡਮੀ ਵਗੈਰਾ ਤੇ ਲੱਗੇ ਤੇ ਹੋਣੇ ਤੇ ਉਹ ਆਪੇ ਦੇਖ ਲੈ ੀਆਂ ਜਿੰਨੇ ਜੋ ਸਟਿਚ ਕਰਵਾਣਾ ਹੈ ਆਪਣੇ ਹਿਸਾਬ ਨਾਲ ਉਹ ਕਰਵਾ ਲੈਣਗੀਆਂ
ਹਾਂ ਹਾਂ ਹਾਂ ਹਾਂ ਹੈਨਾ ਹਾਂ ਜਿਹੜਾ ਵੀ ਉਹਨਾਂ ਨੇ ਪਸੰਦ ਕਰਨਾ ਹੋਏਗਾ ਆਪੇ ਪਸੰਦ ਕਰ ਲੈਣਗਿਆ ਹੋਰ ਆਪਣੇ ਆਪ ਹੀ ਲਗਾ ਲਣਗੀਆਂ ਤਾਂ ਕਰਕੇ
ਹਾਂਜੀ ਹਾਂਜੀ ਓਹੀ ਤੇ ਮੈਂ ਕਹਿ ਰਹੀ ਸੀ ਜਿਤਾ ਕੇ ਮੈਨੂੰ ਹੁਣ ਜਿਸ ਤਰ ਤੁਸੀਂ ਨਵਾਂ ਸਟੋਕ ਮੰਗਵਾਈ ਜੇ ਉਹ ਨਾ ਤੇ ਪ੍ਰਿੰਟ ਜਿਹੜਾ ਵੇ ਨਾ ਥੋੜਾ ਬਰੀਕ ਵਾਲਾ ਮੰਗਵਾਉਣਾ ਮੋਟੇ ਮੋਟੇ ਫੁੱਲਾਂ ਵਾਲਾ ਨੀ ਬਰੀਕ ਬਰੀਕ ਜੇ ਪ੍ਰਿੰਟ
ਛੋਟੇ ਪ੍ਰਿੰਟ ਵਾਲਾ ਕੋਈ ਗੱਲ ਨੀ
ਉਹ ਮੰਗਦੀਆਂ ਪਈਆਂ ਹਨ ਤੇ ਹਾਂਜੀ ਤੇ ਕਲਰ ਨਿਊਡ ਜਿ ਲਿਣਾ ਜਿਆਦਾ ਡਾਰਕ ਡਾਰਕ ਕਲਰ ਲਿਆਣਾ ਹਲਕੇ ਹਲਕੇ ਕਲਰ ਚ ਲੈਣਾ
ਥੋੜਾ ਗ੍ਰੇਅ ਹੋ ਜਾਵੇ ਇਹ
ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਉਓਹੀ ਹਲਕੇ ਕਲਰ ਚ ਮਤਲਬ ਤੁਹਾਨੂੰ ਹਲਕਾ ਪੀਲਾ ਹੋ ਗਿਆ ਹਲਕਾ ਲਾਲ ਪਿੰਕ ਹਲਕਾ ਬਰਾਊਨ ਜਾਂ ਕੋਈ ਵੀ ਰੰਗ ਲੈਓ ਹਲਕੇ ਕਲਰ ਲੈਣਾ ਬਸ
ਇੱਕ ਅੱਛਾ ਉਹ ਲੱਗਦਾ ਉਹ ਵੀ ਬੜਾ
ਹਾਂਜੀ ਹਾਂਜੀ ਓਹੀ ਤੇ ਹਾਂਜੀ ਓਹੀ ਤੇ ਮੈਨੂੰ ਤੁਸੀਂ ਇੱਕ ਵਾਰੀ ਆਪਣੀ ਸਿਲਾਈ ਵੀ ਦੱਸ ਦੋ ਉਸ ਹਿਸਾਬ ਨਾਲ ਮੈਂ ਉਹਨਾਂ ਨੂੰ ਫਿਰ
ਤੇ ਕੁਛ ਸਿਮ ਲ ਜਿਹੜੇ ਸਾਦੇ ਸੂਟ ਸਿਂਦੇ ਆ ਨਾ ਉਹਨਾਂ ਦੇ ਤੇ ਪੰਜ ਸੌ ਸਿਲਾਈ ਲੈਂਦੇ ਆ
ਦੇਖੋ ਇਹਨਾਂ ਨੇ ਸੂਟ ਤੇ ਸਿਲਾਣੇ ਨਹੀਂ ਹੈ ਬਸ ਕੋਟ ਸੈਟ ਵਾਲੀਆਂ ਹੀ ਹੈ ਹੈਗਿਆ ਨੇ ਜਾਂ ਇਹ ਕਰੋਪ ਟੋਪ ਪਲਾਜ਼ੋ ਕਰਕੇ ਤੇ
ਜੇ ਅਸਤਰ ਵਗੈਰਾ ਨਾ ਹੋਵੇਗਾ ਕਿਸੇ ਕੋਟਨ ਦਾ ਛੇ ਸੌ ਰੁਪਏ ਸਲਾਈ ਹੈਨਾ ਕੋਈ ਹੋਰ ਵੀ ਹੋਏ ਤੇ ਫੇਰ ਦੇਖ ਲਿਆ ਜੇ ਤੁਸੀਂ ਇੰਝ ਹੋਇਗਾ ਤੇ ਮੈਂ ਥੋੜੇ ਜੋਰਜਟ ਦੇ ਵੀ ਪੀਸ ਲੈਵਾਂਗੇ
ਹਾਂ ਅਗਰ ਜੋਰਜਟ ਮਿਲੇ ਤਾਂ ਲੈਣਾ ਕਿਉਂਕਿ ਉਹ ਅੱਜ ਕੱਲ੍ਹ ਨਾ ਜੋਰਜਟ ਦੀ ਵੀ ਡਰੈੱਸਾਂ ਬੜੀ ਸੋਹਣੀਆਂ ਸੋਹਣੀਆਂ ਚੱਲਦੀਆਂ ਪਈਆਂ ਨਾ ਕਰੇਬ ਕਰੇਬ ਵੀ ਹੈਗਾ ਹੈ ਕਿ
ਹਾਂ ਹਾਂ ਹਾਂ ਹਾਂ ਕ੍ਰੇਪ
ਹਾਂਜੀ
ਹਾਂ ਕਰੀਬ ਦੇ ਸੂਟ ਚੱਲਦੇ ਨੇ ਨਾ
ਹਾਂ ਤੇ ਕਰੇਬ ਜੋਰ ਜਰ ਤੇ ਪਿਓਰ ਪੋਟ ਸ ਤਿੰਨ ਚੀਜ਼ਾਂ ਮੰਗਦੀਆਂ ਪਈਆਂ ਸੀ ਤੇ ਉਹ ਕਰੇਬ ਕੀ ਹੈ ਥੋੜਾ ਸ ਨਾ ਅੰਦਰ ਬਾਹਰ ਪੈਣ ਵਾਸਤੇ
ਹਾਂ ਕਰੇ ਫਿਰ ਥੋੜਾ ਘਰ ਹੀ ਰਹਿੰਦਾ ਨਾ ਘਾਹਰ ਹੀ ਜਾਂ ਫਿਰ ਨ ਚੇਤੇ ਚਲੋ ਥੋੜ੍ਹੀ ਛੋਟੀ ਮੋਟੀ ਥਾਂ ਤੇ ਜਾ ਉਥੇ ਪੈ ਜਾਂਦੇ ਨੇ ਉਹ ਥੋੜੇ ਬਾਹਰ ਵੀ ਪੈ ਜਾਂਦੇ ਨੇ ਗੁਰਦੁਆਰੇ ਵਗੈਰਾ ਚ ਵੀ ਪੈ ਜਾਂਦੇ ਨੇ
ਹਾਂਜੀ ਹੋਰ ਕੋਟਨ ਦੇ ਮਤਲਬ ਕਿ ਤੁਹਾਡੇ ਵੈਸੇ ਤਾਂ ਪਿਛਲੀ ਵਾਰ ਸਾਰੇ ਸਹੀ ਨਿਕਲੇ ਸੀ ਪਰ ਇੱਕ ਜਿਹੜਾ ਸੀ ਨਾ ਉਹ ਥੋੜਾ ਸ ਅਹ ਉਹ ਸਕਏ ਜਿਹਾ ਕਲਰ ਸੀ ਉਹਦਾ ਰੰਗ ਬੜਾ ਨਿਕਲਿਆ ਸੀ ਤੁਸੀਂ ਉਹ ਉਹ ਵਾਲਾ ਹਾਂ ਉਹ ਰੰਗ ਨਾ ਾਂ ਮਿਲਿਆ ਨਾ ਬਲੂ ਜਿਹਾ ਕਲਰ ਸੀ ਡਾਰਕ ਜਿਹਾ ਹਾਂਜੀ
ਹਾਂ ਤਾਂ ਡਾਰਕ ਬਲੂ ਨਹੀਂ ਲਵਾਂਗੇ ਬਾਈ ਤੁਸੀਂ ਨਾ ਲਿਆ ਦੇਣਾ ਤੁਸੀਂ ਮੇ ਲਿਆ ਸਭ ਦੀ ਆਪ ਆਪਣੀ ਆਪਣੀ ਪਸੰਦ ਹੁੰ ਕੋਈ ਕਿਸ ਤਰ ਦਾ ਪਸੰਦ ਕਰਦਾ ਵੈਸੇ ਕਦੀ ਅੱਜ ਤੱਕ ਹੋਇਆ ਨਹੀਂ ਇਸਦਾ ਕਰ ਜਾਂਦੇ ਉਹਨੂੰ ਸੂਟ ਦੇ ਸ਼ਾਇਦ ਆ ਗਿਆ ਹੋਏ ਵੀ ਅੱਧਾ ਤੇ ਫਿਰ ਪਤਾ ਨੀ ਕੁਛ ਜਿਆਦਾ ਮਾਲ ਚੁੱਕਦੇ ਆ ਨਾ ਤੇ ਫਿਰਰ ਕੱਧਾਂ ਵਿੱਚ ਪਾ ਦਿੰਦੇ ਨੇ ਜਾਣ ਕੇ ਇਹੋ ਜਿਹਾ
ਹਾਂਜੀ ਤੇ ਮੈਂ ਕਿਹਾ ਮੈਂ ਤੁਹਾਨੂੰ ਹਾਂ ਤੁਸੀਂ ਇਸ ਕਹਿ ਕੀ ਲਿਆਣਾ ਮਤਲਬ ਕਿ ਪਸੰਦ ਆ ਜਾਏ ਇਹ ਸਾਰੇ ਕੱਪੜੇ ਲੇਕਿਨ ਬਸ ਇਹ ਉਹ ਵੀ ਮੇਰਾ ਹੀ ਸੂਟ ਟ ਹੋਇਆ ਸੀ ਏਦਾਂ ਬਾਕੀ ਸਾਰਾਰੇ ਤੇ ਉਹਨਾਂ ਨੂੰ ਤਾਂ ਸਾਰੇ ਸਹੀ
ਚਲੋ ਸਹੀ ਹੈ ਤੁਹਾਡਾ ਹੋਨਾਂ ਤੇ ਕੋਈ ਚੀ ਪਾਂ ਨੀ ਹੈਗੀ ਤੁਸੀਂ ਤੁਸੀਂ ਤੇ ਕਾਇਮ ਦੇ ਰ ਹੋ ਫਿਰ ਨਵੇ ਨੂੰ ਨਹੀਂ ਹੋਇਆ ਤੇ ਚੱਲੇ
ਹਾਂ ਹਾਂ ਓਹੀ ਤੇ ਉਹੀ ਮੈਂ ਕਹਿ ਰਹੀ ਸੀ ਫਿਰ ਉਹਨੇ ਤੇ ਖੁੱਦ ਲੈਣ ਆ ਰਹੀਆਂ ਨੇ ਤੇ ਕੋਈ ਐਸਾ ਹੀ ਅੱਧਾ ਪੀਸ ਤੇ ਆਏ ਪਤਾ ਨੀ ਲੇਕਿਨ ਫੇਿਰ ਵੀ ਪਤਾ ਨੀ ਹੁੰਦਾ ਨਾ ਗ਼ਲਤੀ ਨਾਲ ਆ ਜਾਵੇਏ ਕੋਈ ਐਸਾ
ਹਾਂਜੀ ਹਾਂਜੀ ਕੋਈ ਗੱਲ ਨੀ ਕੋਈ ਗੱਲ
ਹਾਂਜੀ ਓਹੀ ਹਾਂਜੀ ਉਓਹੀ ਤੇ ਸੂਟ ਵੀ ਮਤਲਬ ਕਿ ਉਹ ਸਟਿਚ ਕਰਾਵਾਂ ਦਾ ਕਹਿ ਰੈਣ ਬਲਬ ਇਹਈ ਕੋਡ ਸੈਟ ਵਗੈਰਾ ਆਪਣੇ ਸਟਿਚਿੰਗ ਕਰਵਾਦੇ ਕਹਿੰਦੀਆਂ ਪਈਆਂ ਸੀ ਹੋਰ ਲੈ ਕੇ ਤੁਹਾਨੂੰ ਹੀ ਦੇ ਦੇਣਗੀਆਂ ਸੀਨ ਨੂੰ
ਹਾਂ ਕੋਈ ਨੀ ਮੈਂ
ਹਾਂ ਬਸ ਥੋੜਾ ਸ ਡਿਜ਼ਾਇਨ ਪੁੱਠੇ ਸਿੱਧੇ ਦੱਸਣਗੀਆਂ ਉਹ ਤੁਸੀਂ ਦੇਖ ਲੈਣਾ ਜਿਦਾ ਤੁਹਾਨੂੰ ਸਹੀ ਲੱਗੇ ਹਾਂਜੀ ਹਾਂਜੀ ਉਓਹੀ ਤੇ ਫੇਰ ਤੁਸੀਂ ਮਤਲਬ ਕੀ ਅਗਲੇ ਹਫ਼ਤੇ ਜੱਦ ਤੱਕ ਆ ਜਾਏ ਗੀ ਅਰਸ਼
ਹਾਂ ਅਗਲੇ ਹਫ਼ਤੇ ਤੱਕ ਤੁਸੀਂ ਆਜਾਏ ਜੇ ਮੈਂ ਅਗਲੇ ਹ ਤੇ ਤਾਂ ਤੁਹਾਨੂੰ ਕਰ ਦਾ ਗੀ ਹੈਣਾ ਮਾਲ ਵੀ ਆ ਜਾਏਗਾ ਮੇਰਾ ਹੋਰ ਕੱਪੜਾ ਵੀ ਆ ਜਾਏਗਾ ਹੋਰ ਵੀ ਹੋ ਜਾਏਗਾ ਠੀਕ ਹੈ ਨਾ
ਹਾਂ ਠੀਕ ਹੈ ਤੁਸੀਂ ਵੀ ਜਦ ਤੱਕ ਆ ਜਾਓਗੇ ਫੇਿਰ ਤੇ ਭਾਵੇਂ ਅਗਲੇ ਹਫ਼ਤੇ ਦੇ ਇਕਦੋ ਦਿਨ ਉੱਪਰ ਹੋ ਜਾਏ ਕੋਈ ਗੱਲ ਨੀ ਯਾਰ
ਏਨਾ ਹਾਂ ਕੋਈ ਗੱਲ ਨੀ ਕੋਈ ਗੱਲ
ਕੱਪੜੇ ਲਏ ਆਣਾ ਸੋਹਣੇ ਸੋਹਣੇ ਪ੍ਰਿੰਟ ਜਹੇ
ਹਾਂ ਮੈ ਲੈ ਆਵਾਂ ਗੀ ਲੈ ਆਵਾਂ ਗੀ
ਇੱਕ ਜੋਰ ਜੜ ਦੀ ਕੋਸ਼ਿਸ਼ ਕਰ ਲੈਣਾ ਲਿਆਉਣ ਦੀਂਗ
ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨੀ ਮੈਂ ਕਰ ਲਾ ਗੀਤ ੳਫਨਹੀਂ ਜੋਰਜਟ ਥੋੜ੍ਹੀ ਮਹਿੰਗੀ ਹੁੰਦੀ ਹੈ ਜੋਰਜਟ ਮਹਿੰਗੀ ਹੁੰਦੀ ਹੈ ਫਿਰ ਮੈਂ ਤੁਹਾਨੂੰ ਫੋਨ ਤੇ ਮ ਠੀਕ ਕਰ ਦਾਂਗੀ ਯਾ ਦੱਸ ਦਵਾਂਗੀ ਭੀ ਜੋਰਜਟ ਏ ਪਾ ਤੇ ਆ ਰਹੀ ਹੈ
ਹਾਂ ਲੇਕਿਨ ਇੱਕਦਮ ਸੋਫਟ ਲਿਆਣਾ
ਹਾਂ ਸੋਫਟ ਵਾਲੀ ਲਿਆਵਾਂਗੇ ਸੋਫਟ ਵਾਲਮ
ਬਈ
ਨਹੀਂ ਨਹੀਂ ਉਹ ਨਹੀਂ ਉਹ ਤੇ ਕੋਈ ਪਸੰਦ ਹੀ ਨਹੀਂੀ ਕਰਦਾ ਅੱਜ ਕੱਲ੍ਹ ਤਾਂ ਵੈਸੇ ਹੀ ਲੋਕ ਲੋਕ ਨੂੰ ਇਹੋ ਜਹੇ ਕੱਪੜੇ ਚਾਦੇ ਨੇ ਜਿਹੜੇ ਇੱਕਦਮ ਪਿੰਡ ਦੇੱਤੇ ਸੋਫਟ ਲੱਗਣ
ਹਮ ਹਾਂਜੀ ਹਾਂਜੀ ਤਾਂ ਹੀ ਕਰ ਇੱਕ ਗਰਮੀ ਵੀ ਬੜੀ ਗੰਦੀ ਵਾਲੀ ਪੈ ਜਾਂਦੀ ਪਈ ਹੈ ਤੇ ਉਤੋਂ ਦੀ ਹੋਰ ਮੈਂ ਕਹਦੀ ਸੀ ਕਿ ਸ਼ਾਮ ਵੇਲੇ ਆ ਜਾਹੀ
ਨਾ ਨਾ ਕੋਈ ਦਿੱਕਤ ਨਹੀਂ ਕੋਈ ਬਕਤ ਨਹੀਂ
ਗਰਮੀ ਬੜੀ ਹੈ ਨਾ ਤੇ ਧੁੱਪੇ ਤੇ ਨਿਕਲਿਆ ਨੀ ਜਾਏਗਾ ਹਾਂਜੀ ਤੇ ਛੇ ਸੱਤ ਵਜੇ ਨਾਲ ਆ ਜਾਈਏ ਤਾਂ ਜ਼ਿਆਦਾ ਲੇਟ ਤੇ ਨੀ ਹੋ ਜਾਏਗਾ ਸਾਨੂੰ
ਜੋ ਬਸ ਖਾਲੀ ਕਾਲ ਕਰਕੇ ਆਏ ਜੇ ਜਦੋਂ ਵੀ ਆਓ ਹਨਾ ਇੱਕ ਕੋਲ ਕਰਕੇ ਆਓਗੇ ਨਾ ਤੇ ਫੇਿਰ ਬੰਦਾ ਬਾਹਰ ਹੁੰਦਾ ਕਿਸੇ ਵੇਲੇ ਜਾਂ ਵੀ ਕੋਈ ਰੋਟੀ ਪਾਣੀ ਤੇ ਫਿਰ ਮੈਂ ਤੁਹਾਨੂੰ ਟਾਈਮ ਦੱਸ ਦਾਂਗੀ ਸਿਰਫ
ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਕੋਈ ਨੀ ਹਾਂਜੀ ਠੀਕ ਹੈ ਠੀਕ ਹੈ ਚਲੋ ਕੋਈ ਨੀ ਫੇਿਰ ਮੈਂ ਨਾ ਅਗਲੇ ਹਫ਼ਤੇ ਦੀ ਮਤਲਬ ਸਹੇਲੀਆਂ ਨੂੰ ਗੱਲ ਕਰ ਲੈਂਦੀ ਆ ਤੇ ਪਲਾਨਿੰਗ ਕਰ ਲੈਂਦੀ ਆ ਤੁਸੀਂ ਲੈ ਆਣਾ ਹਨਾ ਸਾਰਾ ਸੋਹਣੇ ਸੋਹਣੇ ਪ੍ਰਿੰਟ ਲੈ ਆਣਾ ਹਨਾ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਮੈਂ ਕੋਾਲ ਤੁਹਾਨੂੰ ਦੋ ਤਿੰਨ ਦਿਨ ਬਾਅਦ ਹੀ ਕਰਾਂਗੇ ਤਾਂ ਕਿ ਤੁਸੀਂ ਮਤਲਬ ਤੁਹਾਨੂੰ ਯਾਦ ਰਹੇ
ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ ਓਕੇ ਕ ਹਮ ਜਾਏ